ਹੂੰ
ਸਤਿ ਸ਼੍ਰੀ ਅਕਾਲ ਜੀ।
ਹਾਂਜੀ ‌‌‌, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ, ਠੀਕ ਹੋ ਤੁਸੀ?
ਬਸ ਠੀਕ ਆ ਬੈਠੇ ਸੀ ਤੁਸੀਂ ਦੱਸੋ
ਹਾਂਜੀ ਅਸੀਂ ਵੀ ਵਧੀਆ ਜੀ ਮੈਂ ਕਿਹਾ ਬਹੁਤ ਦਿਨ ਹੋ ਗਏ ਤੁਹਾਡੇ ਨਾਲ ਗੱਲ ਨੀ ਕੀਤੀ ਅੱਜ ਤੁਹਾਨੂੰ ਫੋਨ ਕਰਾਂ
ਤਾਂ ਹੀ ਮੈਂ ਦੇਖਾਂ ਮੈਂ ਕਿਹਾ ਅੱਜ ਕਿੱਧਰੋਂ ਫੋਨ ਆ ਗਿਆ
ਬੱਸ ਜੀ, ਤਹਾਡੀ ਯਾਦ ਅੱਜ ਸਾਡੀੇ ਤੁਹਾਨੂੰ ਸਾਨੂੰ ਯਾਦ ਆ ਗਈ ਹੈ, ਨਾ ਤੁਹਾਡੀ ਉਸ ਕਰਕੇ।
ਬਸ, ਤੁਾਨੂੰ ਪਤਾ ਈ ਬੱਚਿਆਂ ਨਾਲ ਬਿਜੀ ਹੁੰਦਾ ਬੰਦਾ।
ਹਂਜੀ-ਹਾਂਜੀ ਸਹੀ ਗੱਲ ਏ। ਨਿਆਣਿਆ ਨਾਲ ਬਿਲਕੁਲ ਟਾਈਮ ਨੀ ਲੱਗਦਾ ਬਸ ਹੁਣ ਵਿਹਲੀ ਹੋਈ ਸੀ ਮੈ ਬਣਾ ਕੇ
ਅੱਛਾ-ਅੱਛਾ, ਕੀ ਬਣਾਇਆ ਸਬਜ਼ੀ ਕੀ ਬਣਾਈ ਐ?
ਅੱਜ ਭਿੰਡੀਆਂ ਬਣਾਈਆਂ ਅਸੀ।
ਭਿੰਡੀਆਂ ਕਿਵੇਂ ਬਣਾਉਂਦੇ ਹੋ ਭਿੰਡੀਆਂ ਤੁਸੀਂ
ਅਸੀਂ ਅਸੀਂ ਤੇ ਉਦਾਂ ਬਣਾਉਨੇ ਹਾਂ ਨਾ ਛੋਟੀ ਛੋਟੀ ਭਿੰਡੀਆਂ ਬਈ ਭਰੀ ਹੋਈ ਭਿੰਡੀਆਂ ਬਣਾਂਨੇ ਆਂ, ਅਸੀਂ ਭਿੰਡੀਆਂ।
ਕੁਛ ਕੱਟ ਕੇ
ਹਾਂਜੀ ਵਿੱਚੋਂ ਕੱਟ ਕੇ ਨਾ ਉਹ ਚ ਮਸਾਲਾ ਮਸੂਲਾ ਭਰ ਕੇ ਇਹਵੇਂ ਬਣਾਉਂਦੇ ਆ।
ਅੱਛਾ-ਅੱਛਾ ਵਧੀਆ ਅਸੀ ਵੀ ਇੱਥੇ ਤੇ ਉਹ ਨਾ, ਭਿੰਡੀਆਂ ਦੇ ਉੱਤੇ ਮਸਾਲਾ ਲਾ ਕੇ। ਉਵੇਂ ਈ ਵਧੀਆ ਲੱਗਦੀਆ ਸੀ ਉੱਧਰੋਂ ਉਵੇਂ ਬਣਾਉਂਦੇ ਹਾਂ।
ਅੱਛਾ-ਅੱਛਾ! ਮੇਰੇ ਕੋਲੋ ਬਣਦੀਆਂ ਨਹੀਂ।
ਬਣਦੀਆਂ ਨੀ ਅਰੇ ਬੜੀ ਆਸਾਨ ਨੇ ਜ਼ਿਆਦਾ ਮੁਸ਼ਕਿਲ ਨਹੀਂ ਹੈਗੀ ਭਿੰਡੀਆਂ ਦੇ ਉੱਤੇ ਦ ਭਿੰਡੀਆਂ ਨੂੰ ਵਿੱਚੋਂ ਕੱਟ ਲੋੋ ਉਹਦੇ ਵਿੱਚ ਨਮਕ ਮਿਰਚ 'ਚ ਗਰਮ ਮਸਾਲਾ ਜਾਂ ਅਮਚੂਰ ਵਗੈਰਾ ਜਿਹੜਾ ਵੀ ਪਾਉਣਾ, ਤੁਸੀਂ ਪਾਣਾ ਲਓ।
ਓਂਝ
ਤੇ ਲੰਬਾ-ਲੰਬਾ ਪਿਆਜ ਕੱਟਕੇ, ਲੰਬਾ-ਲੰਬਾ ਟਮਾਟਰ ਕੱਟਕੇ, ਪਹਿਲੇ ਉਹਨੂੰ ਹਲ ਹਲਕਾ ਜਾ ਥੋੜਾ ਜਿਹਾ ਹਲਕਾ ਜਿਹਾ ਬਰਾਊਨ ਜਿਹਾ ਕਰ ਲਓ, ਹੋਜੇ ਉਸ ਤੋਂ ਬਾਅਦ ਤੁਸੀਂ ਭਿੰਡੀਆਂ ਪਾ ਦਿਓ ਤੇ ਉਹ ਮਸਾਲੇ ਵਾਲੀ। ਭਿੰਡੀਆਂ ਪਾਉਦੇ ਮਤਲਬ ਥੋੜ੍ਹਾ ਨਾ ਜਿਵੇਂ ਜਿਵੇਂ ਆਪਾਂ ਚੀਜ਼ ਚਿੱਲੀ ਦੀ ਖਾਂਦੇ ਆ ਨਾ ਉਹ ਵੀ ਉਹ ਵੀ ਦਾ
ਅੱਛਾ-ਅੱਛਾ! ਚਲੋ ਬਣਾਵਾਂਗੀ ਮੈਂ ਵੀ ਅਸ, ਮੈਂ ਐਵੇ ਹੀ ਬਣਾਈਆ ਸੀਂ।
ਸਵਾਦ ਲੱਗਦੀ ਏ, ਉਹ ਵੀ ਪਤਾ ਕੀ ਉਹ ਨਾ ਅਚਾਰ ਦਾ ਵੀ ਕੰਮ ਕਰ ਜਾਂਦੀ ਏ। ਜਿਵੇਂ ਪਰੌਂਠੇ ਦੇ ਉੱਪਰ ਰੱਖ ਕੇ ਖਾ ਲੋ
ਹਾਂਜੀ-ਹਾਂਜੀ! ਕੁਛ ਨਾ ਹੋਵੇ ਤੇ ਪਰੋਂਠੇ ਨਾਲ ਬੰਦਾ ਐਵੇਂ ਖਾ ਲੈਂਦਾ।
ਹਾਂ ਪਰੌਂਠੀ ਨਾਲ ਖਾ ਲੋ ਕੁੱਛ ਨਾ ਹੋਏ ਤੇ।
ਹੂੰ, ਬੱਚੇ ਵੈਸੇ ਵੀ ਨਖਰੇ ਕਰਦੇ ਨੇ, ਐਂ ਨੀ ਖਾਣਾ
ਬੱਚਿਆਂ ਦੇ ਤਾ ਬੱਸ ਪੁੱਛੋ ਨਾ ਬਥੇਰੇ ਨਖਰੇ ਨੇ ਬੱਚਿਆਂ ਨੇ ਤੇ ਬੜਾ ਈ ਦੁਖੀ ਕੀਤਾ ਹੋਇਆ। ਦੋ ਵੱਜ ਗਏ ਨਾਲੇ ਤਾਂ ਉੱਠੇ ਹੀ ਨੀ। ਮੈਂ ਕਿਆ ਨਾਸ਼ਤਾਂ ਕਰ ਲਓ, ਨਹੀਂ ਅੱਜ ਤਾਂ ਅਸੀਂ ਬਾਹਰ ਕਰਾਂਗੇ। ਅੰਬਰਸਰੀ ਕੁਲਚੇ ਖਾਵਾਂਗੇ।
ਅੱਛਾ! ਬੱਚੇ ਨੀ ਮੰਨਦੇ, ਜੇ ਰਾਤੀ ਲੇਟ ਫੋਨ ਚਲਾ ਚਲਾ ਕੇ ਸੌਂਦੇ ਨੇ।
ਹੋਰ ਬਸ, ਫਿਰ ਮੈਂਨੇ ਪਾਪਾ ਨੂੰ ਕਿਆ ਮੈਂ ਕਿਹਾ ਏਨਾਂ ਨੂੰ ਕੁਲਚੇ ਲਿਆ ਦੋ। ਕਹਿੰਦੇ ਨਾ ਆਪ ਜਾ ਕੇ ਖਾਵਾਂਗੇ ਫਿਰ ਹੁਣ ਗਏ ਨੇ ਇਹਨਾਂ ਦੇ ਪਾਪਾ ਲੈ ਕੇ ਗਏ, ਤੇ ਇਹਨਾਂ ਨੂੰ ਕੁਲਚੇ ਖਵਾਉਣ।
ਹਾਂ ਫੇਰ ਘਰ ਆ ਜਾਂਦੇ ਪਤਾ ਕੀ ਠੰਡੇ ਵੀ ਹੋ ਜਾਂਦੇ ਨੇ
ਉਹ ਸਵਾਦ ਨੀ ਹੁੰਦਾ ਹਾਂ। ਸਾਡੇ ਇੱਧਰ ਥੋੜੀ ਦੂਰ ਮਿਲਦੇ ਨੇ ਨਾ ਉਹ। ਜਿਹੜੇ ਵਧੀਆ ਲ ਖਾਂਦੇ ਨੇ
ਅੱਛਾ!
ਫੇਮਸ ਹੈਗੇ ਬੜੇ। ਤੇ ਉਧਰ ਗੁਰੂਦੁਆਰੇ ਦੇ ਕੋਲ ਜਾ ਕੇ ਖਾਂਦੇ ਨੇ ਫਿਰ ਐ।
ਹਾਂ, ਬਸ ਦੂਰ ਪੈ ਜੇ ਤੇ ਫਿਰ ਟੇਸਟ ਵੀ ਖ਼ਰਾਬ ਹੋ ਜਾਂਦਾ। ਫਿਰ ਬੇਕਾਰ ਵੀ ਲੱਗਦੇ ਨੇ।
ਤਾਂਹੀ ਕਰਕੇ ਮੈਂ ਕਿਹਾ ਚਲੋ ਜਾ ਕੇ ਖਵਾਇਆ ਇਹਨਾਂ ਨੂੰ ਬਾਹਰ ਨਿਕਲਣਾ ਕਿਹੜਾ ਸੌਖ ਤੇ ਜਦੋ ਦਾ ਮੀਂਹ ਪਿਆ ਸੀ ਹੋਰ ਹੁਮਸ ਹੋ ਗਈ ਐ
ਹਾਂ ਹਾਂ ਬਿਲਕੁਲ ਸਹੀ ਗੱਲ ਬਹੁਤਮਸੋਈ ਦੀ ਹੈ ਹਵਾ ਤੇ ਬਿਲਕੁਲ ਨਹੀਂ ਚੱਲ ਰਹੀ ਬਾਹਰ
ਹਮ ਮੈਂ ਬਲਕਿ, ਏ-ਸੀ ਬੰਦ ਕਰਾਇਆ, ਮੈਂ ਕਿਹਾ ਬੱਚਿਆਂ ਨੂੰ ਖਿੜਕੀਆਂ ਖੋਲੋ ਚਲੋ ਥੋੜ੍ਹਾ ਜਿਹਾ ਬਾਹਰ ਦੀ ਹਵਾ ਖਾਓ। ਉਹ ਤੇ ਉਹ ਬਾਹਰੋਂ ਹੋਰ ਹੀ ਉਮਸ ਆ ਰਹੀ ਸੀ ਬਾਰਸ਼ ਦੀ। ਉਸ ਤੋਂ ਬਾਅਦ ਫਿਰ ਬੰਦ ਕਰਾਈ ਖਿੜਕੀਆਂ
ਇਕਦਮ ਗੁੰਮ ਜਾ ਆਇਆ ਤਾ ਬਿਲਕੁਲ ਗੁੰਮਾ ਗੁੰਮਾ ਮਹਿਸੂਸ ਹੋ ਰਿਹਾ। ਇਸੇ ਥੱਲੇ ਵੀ ਗੁੰਮਾ-ਗੁੰਮਾ ਜਿਹਾ ਲੱਗਦਾ ਕੀ ਪਤਾ ਨੀ ਕੀ, ਹੁੰਮਸ ਹੋ ਹੁਣ ਤਾਂ ਏ ਮੌਸਮ ਰਹੇਗਾ ਐਵੇ ਈ।
ਹਾਂ ਜਦ ਤੱਕ ਮਾੜੀ ਮੋਟੇ ਬਰਸਾਤ, ਇਹ ਥੋੜੀ ਲੰਬੀ ਬਰਸਾਤ ਪੈ ਜਾਂਦੀ ਨਾ? ਤੇ ਪੰਜ ਸੱਤ ਮਿੰਟ ਦੀ ਪਈਏ ਥੋੜ੍ਹੀ ਹੋ ਜਾਂਦੀ ਨਾ ਘੰਟਾ ਦੋ ਘੰਟਾ ਜਾਂ ਹੋ ਜਾਂਦੀ ਆਂ ਵਧੀਆ ਹੋ ਜਾਣਾ ਸੀ, ਲਗਾਤਾਰ ਨਾ।
ਹਾਂ ਹੁਣ ਤੇ ਬੇਕਾਰ ਹੋ ਗਿਆ ਹੋਰ ਗਰਮੀ ਕਰ ਛੱਡੀ ਐ
ਸਹੀ ਗੱਲ ਐ ਪੰਜ ਮਿੰਟ ਹੋਈਏ। ਪੰਜ ਮਿੰਟ ਆ ਕੇ ਖਿੱਚੜੀ ਕਰ ਗਈਏ ਬਸ
ਹਾਂ। ਕੰਮ ਹਾਂ ਕੰਮ ਵਧਾ ਗਈ ਹੋਰ।
ਕੰਮ ਵਧਾ ਕੇ ਹੋਰ ਤੁਹਾਡੇ ਉਹ ਠੀਕ ਨੇ ਚਾਚੀ ਜੀ ਠੀਕ ਨੇ।
ਹਾਂਜੀ-ਹਾਂਜੀ। ਹੁਣ ਠੀਕ ਨੇ ਉਹਨਾਂ ਨੂੰ ਵੀ ਕੱਲ ਛੁੱਟੀ ਮਿਲੀ ਹੈ।
ਹੋ ਗਿਆ ਓਪ੍ਰਰੇਸ਼ਨ ਉਹਨਾਂ ਦਾ?
ਹਾਂਜੀ ਹਾਂਜੀ ਓਪਰੇਸ਼ਨ ਹੋ ਗਿਆ ਓਨਾ ਦੇ ਨਾ ਪਿੱਤੇ ਚ ਪੱਥਰੀ ਸੀ।
ਅੱਛਾ-ਅੱਛਾ। ਤੇ ਹੁਣੇ ਸੀ ਪਹਿਲੇ ਵੀ ਸੀ?
ਹੋਰ ਦੋ ਸਾਲ ਹੋਏ ਦੋ ਸਾਲ ਹੋ ਗਏ ਹੈਗੇ ਹੋਰ ਤੇ ਉਹਨਾ ਦਾ ਨਾ ਪੇਟ ਵੱਦੀ ਜਾ ਰਿਹਾ ਸੀ ਫੇਰ ਅਸੀਂ ਆਪਓਰੇਸ਼ਨ ਹੀ ਕਰਾ ਦਿੱਤਾ
ਨਹੀਂ-ਨਹੀਂ ਵਧੀਆ ਯਾਰ, ਸਰੀਰ ਦਾ ਤੇ ਧਿਆਨ ਰੱਖਣਾ ਕਿਉਂਕਿ ਪਿੱਤੇ ਦਾ ਤੇ ਫਿਰ ਦੇ ਪਤਾ ਨੀ ਜਰਾ ਜੀ ਤੇ ਥੈਲੀ ਹੁੰਦੀ ਫੱਟ ਜੇ ਕੁਛ ਭਰੋਸਾ ਉਹਦਾ।
ਹਾਂਜੀ-ਹਾਂਜੀ। ਬਿਲਕੁਲ ਸਹੀ ਗੱਲ ਹੈ, ਤਾਂ ਹੀ ਅਸੀ ਕਿਹਾ ਟਾਈਮ ਸਿਰ ਕਰਾ ਲੋ।
ਹੂੰ
ਬਸ ਉਹਨਾ ਨੂੰ ਵੀ ਕੱਲ ਦੀ ਛੁੱਟੀ ਮਿਲਦੀ ਏ।
ਹਾਂ। ਕੱਲ ਛੁੱਟੀ ਮਲੀ ਹੈ।
ਹਾਂਜੀ ਹੋਸਪੀਟਲ ਤੋਂ ਕੱਲ ਛੁੱਟੀ ਮਿਲੀ ਏ।
ਅੱਛਾ
ਹੋਸਪਿਟਲਾਂ 'ਚ ਵੀ ਰਹਿਣਾ ਕਿਹੜਾ ਸੋਖਾ ਹੈ। ਘਰ ਦਾ ਕਰੋ ਫੇਰ, ਹੋਸਪਿਟਲ ਦਾ ਭੇਜੋ। ਤੇ ਜਿਹੜਾ ਮਰੀਜ਼ ਉਹਦਾ ਵੀ ਖਾਣਾ ਭੇਜਣਾ ਪੈਂਦਾ
ਹਾਂ, ਤੁਹਾਡੇ ਵਾਸਤੇ ਤੇ ਵੱਧ ਗਿਆ ਹੋਣਾ ਕੰਮ? ਉਹ ਫਿਰ ਕਿੱਧਰ ਤੁਸੀਂ ਉੱਧਰ ਉਹਨਾ ਵਲ ਹੋ।
ਹਾਂਜੀ ਨਹੀਂ ਜੀ ਅਸੀਂ ਤਾਂ ਹੁਣ ਆਪਣੇ ਘਰ ਆਏ ਹਾਂ ਚਾਚੀ ਸਾਡੀ ਨਾ ਆਪਣੇ ਆਪਨੇ ਵੱਡੀ ਮੰਮੀ ਦੇ ਘਰ ਰਹਿੰਦੀ ਪੀਏ ਹੁਨ।
ਅੱਛਾ ਅੱਛਾ ਇੱਧਰ ਲਿਆਏ ਸੀ
ਹਾਂਜੀ ਇੱਧਰ ਲੈ ਸੀ ਕਿਉਕਿ
ਚਲੋ ਫੇਰ ਤੇ ਮੈਂ ਜਾ ਕੇ ਦੇਖ ਆਵਾਂਗੀ। ਨੇੜੇ ਈ ਪੈਂਦਾ ਐ ਤੇ। ਮੈਂ ਤੇ ਸੋਚਿਆ ਮੈਂ ਕਿਹਾ ਤੁਹਾਡੇ ਘਰ ਨਹੀਂ ਆ ਤੁਸੀਂ ਇੱਧਰ ਆਏ ਹੋਏ ਓ?
ਨਹੀਂ - ਨਹੀਂ। ਓਧਰ ਹੀ ਨੇ ਪੈਲੇ ਕਹਿ ਰੇ ਸੀ ਕਿ ਹਾਂਜੀ, ਅਸੀਂ ਅਪਣੇ ਘਰ ਆਗੇ ਸੀ ਫੇਰ। ਫੇਰ ਅਪਣੇ ਘਰ ਵੀ ਕੰਮ ਹੁੰਦੈ।
ਹਾਂ। ਆਪਣੇ ਘਰ ਵੀ ਬਥੇਰਾ ਕੰਮ ਹੈ, ਹੋਰ ਆਪਣੇ ਘਰ ਦੇ। ਮੁੱਕਦੇ ਫੇਰ ਉਹੀ ਹੈ ਨਾ ਆਪਣਾ ਟੱਬਰ ਵੀ ਹੋ ਗਿਆ ਫੇਰ ਉਹ ਵੀ। ਕਿੰਨੇ ਕੁ ਜਣੇ ਨੇ ਉਹ ਵੀ ਪੰਜ ਛੇ ਜਣੇ ਨੇ।
ਔ ਚਾਰ-ਪੰਜ ਓਹ ਵੀ ਪੰਜ ਜਣੇ ਦੀ ਏ।
ਅੱਛਾ-ਅੱਛਾ। ਓਨਾਂ ਦੀ ਵੀ ਮੇ ਕਵੈਲ ਕੁੜੀਆ ਨੇ ਨਾ।
ਹਾਂਜੀ। ਔਨਾ ਦੀ ਤਿੰਨ ਕੁੜੀਆਂ ਨੇ।
ਹਾਂ, ਦੱਸ ਰੀ ਸੀ ਤੁਆਡੀ ਮੰਮੀ ਦੱਸ ਰੀ ਸੀ ਛੋਟੀ ਆਲੀ ਕੁੜੀ ਕੈੰਦੇ ਬੜੀ ਗੱਲਾਂ ਮਾਰਦੀ ਏ।
ਹਾਂ ਉ ਤੇ ਬੜੀ ਗੱਲਾਂ ਮਾਰਦੇ ਉਹਨੇ ਬਹੁਤ ਗੱਲਾਂ ਮਾਰਨੀਆਂ ਆਉਂਦੀ।
ਹਾਂ, ਮੈਂ ਵੀ ਉਸ ਦਿਨ ਗੱਲ ਕਰ ਰੀ ਸੀ ਨਾ ਤਾਡੀ ਮੰਮੀ ਨਾਲ। ਤਾਂ ਦੱਸ ਰੇ ਸੀ ਕੈੰਦੇ ਬੜੀ ਗੱਲਾਂ ਮਾਰਦੀ ਐ। ਸਕੂਲ ਪਾਯੈ ਤੇ ਸਕੂਲ ਕੰਮ ਮੈਨੂੰ ਕੰਮ ਕਰਾ ਦੋ, ਮੈਨੂੰ ਐ
ਹਾਂ - ਹਾਂ। ਸਕੂਲ ਤੇ ਹੁਣ ਜਾਣ ਦਾ ਬਹੁਤ ਸ਼ੌਕ ਏ। ਬਹੁਤ ਖੁਸ਼ੀ ਨਾ ਜਾਂਦੀ ਹੈ, ਸਕੂਲ ਰੋਂਦੀ ਹੀ।
ਹਮ - ਹਮ। ਉਹੀ ਬੱਚਿਆਂ ਨੂੰ ਸ਼ੌਕ ਹੀ ਹੁੰਦਾ।
ਹਾਂਜੀ, ਬਸ ਹੁਣ ਜਦੋਂ ਵੱਡੀ ਹੋ ਜਾਏਗੀ ਜਦੋਂ ਬਰਡਨ ਪੈ ਜਾਏਗਾ ਫੇਰ ਕੀ ਕਰੇਗੀ ਮੈਂ ਛੁੱਟੀ ਮਾਰਨੀ ਹੈ।
ਹਾਂ, ਓਹੀ ਗੱਲ ਐ ਨਾ, ਅੱਜ-ਕੱਲ ਵੀ ਬਰਡਨ ਹੈ ਈ ਏ ਬੱਚਿਆਂ ਤੇ ਇੱਕਣ ਕੰਮ ਸੌਖੇ ਥੋੜੀ ਨੇ ਬੱਚਿਆਂ ਦੇ ਐਡੇ, ਐਡੇ
ਬਰਡਨ ਪਾੰਦੇ ਨੇ।
ਔਰ ਐਨੇ-ਐਨੇ ਪ੍ਰੋਜੈਕਟ ਦਿੱਤੇ ਹੋਣੇ ਬੱਚਿਆਂ ਨੇ ਥੋੜੇ ਕਰਨੇ ਮਾਵਾਂ ਨੇ ਕਰਨੇ।
ਹੋਰ ਸਹੀ ਗੱਲ ਏ ਜੀ, ਬਿਲਕੁਲ-ਬਿਲਕੁਲ ਮਾਵਾਂ ਨੇ ਕਰਨੇ ਨੇ ਹੋਰ ਕਿਸੇ ਨੇ ਨੀ ਹਮ ਨੇ ਐਹ ਤੇ ਪੈਲੇ ਥੋੜਾ ਬੱਚਿਆਂ ਨੂੰ ਸਿਖਾ ਆਣ। ਸਿਖਾਣ ਦੇ ਹੈ ਨੀ ਦੇ ਦਿੰਦੇ ਨੇ, ਐ ਬਣਾ ਲਿਆਓ, ਔ ਬਣਾ ਲਿਆਓ।
ਹਮ। ਹਾਂ।
ਤੋਂ ਪੈਸੇ ਵੀ ਬਹੁਤ ਲੱਗਦੇ ਨੇ ਜੀ ਪ੍ਰੋਜੈਕਟਾਂ ਦੇ।
ਹ ਹੋਰ ਪਰ ਫਿਰ ਐ ਰੱਖਦੇ ਵੀ ਨੀ ਸਕੂਲ ਆਲੇ ਚੈੱਕ ਕਰਕੇ ਯਾ ਤੇ ਸੈ ਕੱਟ ਦੇਣਗੇ ਜਾਂ ਫਿਰ ਕਹਿਣਗੇ ਕਿ ਲੈ ਜਾਓ।
ਹਾਂ ਬੱਸ। ਜ਼ਿਆਦਾਤਰ ਤਾਂ ਰੱਖਦੇ ਹੀ ਨੇ ਆਪ ਰੱਦੀ ਬਣਾ ਲੈਂਦੇ ਜੇ ਸਕੂਲ ਦੀ।
ਹੋਰ।
ਇੱਕ-ਇੱਕ ਕਲਾਸ ਐਨਾ ਬੱਚਿਆਂ ਤੋਂ ਪ੍ਰੋਜੈਕਟ ਬਣਾਦੇ ਨੇ ਮੈਂ ਤੇ ਕਦੀ ਨੀ ਗਈ। ਸਾਥ ਨੀ ਬੱਚਿਆਂ ਦਾ ਕੀ ਪ੍ਰੋਜੈਕਟ ਬਣਦਾ ਹੋਏ ਕਿਦੇ। ਕੁਛ ਨੀ ਐ ਵਾਪਸ ਆ ਜੇਗਾ ਯਾ ਓਹ ਮਿਲੇਗਾ ਵੀ ਨੀ। ਅਜ ਤਕ ਨੀ ਵੇਖਿਆ ਜੀ। ਐਸਾ ਤੇ ਕਲਾ ਫਾਈਲ ਬਣਾਓ, ਐ ਐ ਬਣਾਓ।
ਹੂੰ। ਬਸ, ਸਕੂਲਾਂ ਵਾਲਿਆਂ ਵੀ ਕਮਾਈ ਦਾ, ਸਾਧਨ ਬਣਾਇਆ ਆ।
ਹਾਂਜੀ- ਹਾਂਜੀ, ਵੀ ਐਥੇ ਤੱਕ ਕਿ ਵਰਦੀਆਂ ਅਲੱਗ-ਅਲੱਗ ਜੇ, ਬੁਧਦਵਾਰ ਅਲੱਗ ਵਰਦੀ। ਐ ਓਦੋਂ ਅਲੱਗ ਵਰਦੀ, ਬਸ ਵਰਦੀਔ ਈ ਉੱਥੋਂ ਲਵੋ, ਜਿੱਥੋਂ ਸਕੂਲ ਵਾਲੇ ਕਹਿਣਗੇ। ਬੁੱਕਸ ਉੱਥੋਂ ਲਵੋ, ਜਿੱਥੋਂ ਸਕੂਲ ਆਲੇ ਕਹਿਣਗੇ।
ਗੇ ਸਹੀ ਗੱਲ ਅ।
ਸਭ ਕੁਛ ਤੋਂ
ਔਈ ਦੇਖੋ, ਬੱਚੇ ਛੁੱਟੀਆਂ ਚ ਸਕੂਲ ਜਾਂਦੇ ਵੀ, ਨੀ ਪੂਰੀ ਛੁੱਟੀਆਂ ਤਾਂ ਵੀ ਛੁੱਟੀਆਂ ਦੀ, ਫੀਸ ਵੀ ਲੈਂਦੇ ਨੇ। ਹੁਣੇ ਪਿੱਛੇ ਇੱਕ ਬੰਦੇ ਨੇ ਚਲਾਇਆ ਤੇ ਸੀ, ਮੈਂ ਦੇਖ ਰਹੀ ਸੀ, ਔਨਲਾਈਨ ਆ ਰਿਹਾ ਸੀ ਫੇਸਬੁੱਕ ਸਕੂਲ ਬੁੱਕ ਤੇ, ਕਿ ਇਹ ਬੱਚੇ ਸਕੂਲ ਲਾ ਲੈ ਨੇ। ਕਮਾਈ ਦਾ, ਸਾਧਨ ਬਣਾਆ ਹੋਐ, ਸਾਡੇ ਬੱਚੇ ਸਕੂਲ ਵੀ ਨੀ ਜਾ ਰਏ, ਐਡੀ ਮਿਹਗੀ ਫੀਸਾਂ।
ਬਿਲਕੁਲ ਸਹੀ ਗੱਲ ਹੈ, ਚਲੋ ਤੁਸੀਂ ਟੀਚਰਾਂ ਨੂੰ ਦੇਣੀ ਥੋੜਾ ਅੱਧੀ ਫੀਸ, ਫੀਸ ਵੀ ਪਰ ਵੀ ਲੈਂਦੇ ਨੇ, ਐਡਵਾਂਸਵ ਕਰਾਓ। ਐਡਵਾਂਸ, ਕਰਾਣੀ ਪੈਂਦੀ ਏ ਜੀ ਜਮਾ। ਫੇਰ ਕਹਿਦੇ ਨੇ ਬੱਚੇ ਦਾ ਅਟੈਂਡਸ ਰੋਕਾਂਗੇ, ਟੈਸਟ ਰੋਕਾਂਗੇ, ਡਰਾਦੇ ਨੇ।
ਹਾਂ। ਬਸ, ਕੁਛ ਕਹਿ ਨਹੀਂ ਸਕਦੇ ਹੋਰ? ਰੋਟੀ ਦੀ, ਤਿਆਰੀ ਹੋ ਗਈ ਹੁਣੇ ਕੀ ਹੱਲੇ ਨਈ?
ਹਾਂਜੀ।
ਮੈਂ ਕਿਹਾ, ਰੋਟੀ ਦੀ ਤਿਆਰੀ ਤਉਰੀ ਕਰ ਲਈ, ਹੂਣੇ ਕੇ ਉਹਨੇ
ਹੁਮਾ ਨਹ-ਨਹੀਂ ਰੋਟੀ ਦੀ ਤਿਆਰੀ ਹਜੇ ਕਿੱਥੇ ਖਣਗੇ ਜੀ ਰੋਟੀ, ਤੇ ਫੋਨ ਚੱਲਦੇ ਪਏ ਨੇ।
ਹਾਂ, ਬਸ ਓਹੀ ਹੈ ਥੋੜੇ ਦਿਨ, ਦੀ ਛੁੱਟੀਆਂ ਰੈ ਗੀ, ਐਸ਼
ਹਾਂ, ਮੈਂ ਵੀ ਸਵੇਰੇ ਕਿਹਾ, ਮੈਂ ਕਿਹਾ ਚਾਰ ਛੁੱਟੀਆਂ ਰਹਿ, ਗਈ ਜਿੰਨੀ ਵੱ ਜੀ ਐਸ਼ ਕਰੋ,, ਫਿਰ ਤੁਸੀਂ ਸਕੂਲ ਜਾਣਾ, ਟਿਊਸ਼ਨ ਜਾਣਾ।
ਹਮ, ਫੇਰ ਬਾਅਦ ਚ ਬੱਚਿਆਂ ਕੋਲ ਟਾਈਮ ਵੀ ਨੀ ਹੁੰਦਾ।
ਹਾਂਜੀ, ਜੀ ਮੈਂ ਵੀ ਬਚਿਆ ਕੋ ਕਿੱਥੇ ਬਾਅਦ ਚ ਵੀ ਬੱਚੇ ਵੀ ਵਿਚਾਰੇ।
ਚਲੋ, ਚਾਰ ਛੁੱਟੀਆਂ ਰਹਿ ਗਈ ਲਾ ਲਓ। ਤੁਸੀਂ ਵੀ ਚੱਕਰ, ਫਿਰ ਬਾਦ ਚ ਤੁਹਾਨੂੰ ਵੀ ਨੀ ਟੈਮ ਲੱਗਣਾ।
ਚਲੋ ਲਾਵਾਂਗੀ ਵੇਖਾਂਗੀ ਸੰਡੇ ਨੂੰ ਆਵਾਂ?
ਆ, ਜੋ, ਆ ਜੋ, ਸੰਡੇ ਨੂੰ ਆ ਜੋ, ਆ ਜੋ ਸੰਡੇ ਨੂੰ ਫਿਰ ਦੇਖ ਤੇ ਐਧਰ, ਓਹ ਮੇਲਾ ਜਾ ਲੱਗਿਆ, ਓਧਰ ਹੀ ਘੁੰਮਣ ਚੱਲਾਂਗੇ।
ਹਾਂਜੀ, ਚਲੋ ਹਾਂ ਵੇਖਾਂਗੀ ਬੱਚਿਆਂ ਨੂੰ ਨਾਲੇ ਅਸੀ ਘੁੰਮਾ ਲਿਆਵਾਂਗੇ ਥੋੜਾ।
ਇਸੀਂ ਬਹਾਨੇ, ਬੱਚੇ ਵੀ ਘੁੰਮ ਆਣਗੇ, ਅਸੀਂ ਵੀ ਘੁੰਮ ਆਵਾਂਗੇ।
ਹਾਂਜੀ -ਹਾਂਜੀ।
ਹੂੰ, ਹੋਰ?
ਚਲੋ ਠੀਕ ਏ, ਬੱਚੇ ਨਾ ਲੱਗਦੈ ਵਾਜ਼ ਮਾਰਦੇ ਵੇ ਰੋਟ ਮੈਂ ਪਾ ਕੇ ਦਵਾਂ, ਚਲੋ ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ। ਆ